ਹੈਲੋ, ਹਾਂਜੀ ਸਾਸ ਸਸ੍ਰੀ ਕਾਲ ਜੀ। ਕੀ ਕਰਦੇ ਸੀ? ਤੁਸੀ
ਵੇਟ ਕਰਦੀ ਪਈ ਹੈਗੀ ਆਂ ਮੈਂ।
ਅੱਛਾ, ਕਿਉ ਕੀਹਦਾ ਵੇਟ ਕਰ ਰਏ ਸੀ?
ਐਕਚੁਲੀ ਮੈਂ ਥੋੜਾ ਜਿਆ ਮਨ ਹੋ ਰਿਹਾ ਸੀਗਾ ਬੱਚੇ ਕਹਿ ਰਹੇ ਸੀਗੇ ਕਿ ਚਲੋ ਥੋੜਾ ਜਾ ਨਾ, ਅੱਜ ਕੁਛ ਬਾਹਰੋਂ ਔਡਰ ਕਰਦੇ ਹੈਗੇ ਆ।
ਤੇ ਉਹੀ ਗਾਰਲਿਕ ਬ੍ਰੈਡ ਵ ਵਗੈਰਾ ਬੱਚਿਆਂ ਨੇ ਔਡਰ ਕੀਤੀ ਸੀਗੀ ਤੇ ਕਹਿੰਦੇ ਮੰਮਾ ਚਲੋਂ, ਤੁਸੀਂ ਵੀ ਨਾਲ ਸਾਡੇ ਸ਼ੇਅਰ ਕਰੋ। ਤੇ ਬਸ ਉਹੀ ਉਹਨੇ ਔਡਰ ਕਰਕੇ ਤੇ ਵੇਟ ਕਰਨ ਡਈ ਹੈਗੀ ਆ ਕਿ ਆਏਗਾ ਕਹਿ ਰਹੇ ਸੀਗੇ ਕਿ ਦਸ ਮਿੰਟ ਚ ਹੁਣੇ ਆਣੇ ਹੈਗੇ ਆ ਤੇ ਡਿਲੀਵਰੀ ਤੁਸੀ ਲੈ ਲੈਨਾ, ਫੇਰ ਕਹਿੰਦੇ ਬੂਏ ਤੇ ਈ ਖੜੇ ਆਂ। ਤੁਸੀ ਫਟਾਫਟ ਆ ਕੇ ਲੈ ਜਾਨਾ ਕਿਉਕਿ ਬਾਰਿਸ਼ ਦਾ ਮੌਸਮ ਹੈਗਾ। ਤੇ ਫਟਾਫਟ ਤੁਸੀ ਲੈ ਲੈਨਾ। ਮੈਂ ਠੀਕ ਆਂ ਮੈਨੂੰ ਵੀ ਪਤਾ ਹੈਗਾ ਬਾਰਿਸ਼ ਵਿੱਚ ਬੜੀ ਮੁਸ਼ਕਿਲ ਨਾਲ ਕੋਈ ਆ ਰਿਆ ਕਿੱਦਾਂ
ਹਾਂਜੀ-ਹਾਂਜੀ ਓ ਤੇ ਚਲੋ ਤਿਆਡੀ ਸਿਆ ਤੁਸੀ ਸਿਆਨੇ ਓ, ਤੁਸੀ ਐ ਸੋਚ ਰਏ ਓ, ਲੇਕਿਨ ਅੱਜਕੱਲ ਕਿੱਥੇ ਲੋਕੀ ਸੋਚਦੇ ਨੇ ਬਲਕਿ ਮੈਂ ਤੇ ਦੇਖਿਆ ਐ, ਕਿ ਅਗਰ ਕੋਈ ਤੁਸੀ ਓਨਲਾਈਨ ਓਡਰ ਕਾਰਦੇ ਓ, ਤੇ ਲੋਕੀ ਇੰਨਾ ਚਲਾਂਦੇ ਨੇ ਅਗਰ ਜਰਾ ਜਾ ਵੀ ਓਨਾ ਦਾ ਫੂਡ ਟਾਈਮ ਨਾਲ ਨਾ ਆਏ ਯਾ ਲੇਟ ਹੋਜੇ, ਤੁਸੀ ਐਵੀ ਤੇ ਸੋਚੋ ਨਾ ਕਿ ਸਾਮਨੇ ਵਾਲਾ ਬੰਦਾ ਵੀ ਤੇ ਬੰਦਾ ਹੈਗੈ, ਬਈ ਮੀਂ ਤੇ ਮੀਂ ਵਰਦਾ ਪਯੈ। ਆ ਰੇਐ ਵਿਚਾਰਾ, ਕਿੱਥੇ ਟ੍ਰੈਫਿਕ ਤੇ ਫੱਸਯਾ ਹੋਏਗਾ, ਕੀ ਹੋਗਯਾ ਓਦੇ ਨਾਲ ਕਦੀ ਕਿਸੇ ਦੀ ਗੱਡੀ ਕਦੇ ਟਾਯਰ ਪੰਚਰ ਹੋਗਯਾ, ਬੋਤ ਸਾਰੀ ਦਿੱਕਤਾਂ ਹੋ ਜਾਂਦੀ ਏ, ਥੋੜਾ ਬੋਤ ਤੇ ਤਾਨੂੰ ਇਨਸਾਨੀਅਤ ਖਾਣੀ ਚਾਈਦੀ ਐ, ਐ ਤੇ ਤੁਸੀ ਬੋਤ ਅੱਛਾ ਏ ਕਿ ਤੁਸੀ ਥੋੜਾ ਸੋਚ ਰੇਓ ਕਿ ਓਦੇ ਬਾਰੇ ਕਿ ਹਾਂ ਐ ਹੈਗਾ ਲੇਕਿਨ ਅੱਜ-ਕੱਲ ਕਿੱਥੇ ਲੋਕੀ ਸੋਚਦੇ ਨੇ।
ਨੀ ਸੋਚਦੇ ਹੈਗੇ ਨੇ, ਹੁਨੇ ਮੈਂ ਖੁਦ ਮਾਰਕੀਟ ਤੋ ਹੋਕੇ ਆਈਂ ਆਂ, ਐਨਾਂ ਪਾਨੀ ਭਰਿਆ ਹੋਇਆ ਸੀਗਾ ਬਾਰਿਸ਼ ਹੋਈ ਸੀ ਥੋੜੀ ਦੇਰ ਪਹਿਲੇ ਬਹੁਤ ਪਾਣੀ ਭਰਿਆ ਹੋਇਆ ਤੇ ਫਿਰ ਹੁਣ ਉਹਦੇ ਵਿੱਚ ਖੁਦ ਨੂੰ ਵੀ ਤੇ ਨਿਕਲਣ ਚ ਪਰੇਸ਼ਾਨੀ ਹੋ ਰਹੀ ਹੈਗੀ ਹੈ ਕਿੱਥੇ ਗੱਡਾ ਹੈਗਾ ਹੈ ਕੀ ਹੈਗਾ ਗੱਡੀ ਚਲਾਉਣ ਵਾਲਾ ਕਿੱਥੋਂ ਕਿੱਥੋਂ ਬਚ ਕੇ ਨਿਕਲੇਗਾ ਬਈ ਜਿਹੜਾ ਅ ਰ ਟੀਨ ਚ ਉਸ ਸੜਕ ਤੋਂ ਨਿਕਲਦਾ ਉਹਦੀ ਤੇ ਗੱਲ ਵੱਖਰੀ ਹੈਗੀ ਹੈ ਪਰ ਹੁਣ ਜਿਹੜਾ ਪਹਿਲੀ ਵਾਰੀ ਆ ਰਿਹਾ ਹੈ ਦੂਜੀ ਵਾਰੀ ਕਦੀ ਕਿਤੇ ਜਾਣਾ ਕਦੀ ਕਿਤੇ ਜਾਣਾ ਤੇ ਉਨੂੰ ਤੇ ਇਨਾ ਆਈਡੀਆ ਨੀ ਨਾ ਕਿੱਥੇ ਗੱਡਾ ਹੈਗਾ ਹੈ ਜਾਂ ਤੇ ਅਮ
ਨਾਲੇ ਉਹ ਲੋਕ ਹਾਂਜੀ ਮੈਪ ਪਾ ਕੇ ਆਂਦੇ ਨੇ ਜੋ ਾ ਵੀ ਅਲੱਗ ਅਲੱਗ ਘਰ ਚ ਜਾਣਾ ਹੈ ਮੈਂ ਪਾਂਦੇ ਨੇ ਜ਼ਰੂਰੀ ਥੋੜ੍ਹੀ ਨਾ ਜਿਵੇਂ ਆਪਾਂ ਵੀ ਕਦੀ ਕਦੀ ਜਦੋਂ ਟਰੈਵਲ ਕਰਦੇ ਹਾਂ ਅ ਮੈਪ ਦੀ ਮੈਪ ਤੇ ਲੋਕੇਸ਼ਨ ਪਾ ਕੇ ਟ੍ਰੈਵਲ ਕਰਦੇ ਆ ਤੇ ਜਰੂਰੀ ਥੋੜ੍ਹੀ ਨਾ ਆਪਾਂ ਵੀ ਟਾਈਮ ਚ ਪਹੁੰਚ ਜਾਈਏ ਕਦੀ ਕਦੀ ਗੂਗਲ ਮੈਪ ਵੀ ਏਧਰ ਉੱਧਰ ਭਟਕਾ ਦਿੰਦਾ ਹੈ ਤੇ ਨਾਲੇ ਛੋਟੀ ਛੋਟੀ ਪਤਲੀ ਪਤਲੀ ਅਗਰ ਗਲੀਆਂ ਹੋਣ ਤੇ ਹੋਰ ਜ਼ਿਆਦਾ ਮੁਸੀਬਤ ਹੋ ਜਾਂਦੀ ਹੈ। ਬਾਰਿਸ਼ ਦਾ ਮੌਸਮ ਹੋਵੇ ਧੁੱਪ ਹੋਵੇ। ਬਲਕਿ ਇਨਸਾਨੀਅਤ ਦਿਖਾਣੀ ਚਾਹੀਦੀ ਹੈ ਕਿ ਆਏ ਨੇ ਰੋਟੀ ਪਾਣੀ ਲੈ ਕੇ ਤੁਹਾਡਾ ਤੁਸੀਂ ਜੋ ਵੀ ਔਡਰ ਕੀਤਾ ਤੇ ਤੁਸੀਂ ਘੱਟ ਤੋਂ ਘੱਟ ਇੱਕ ਗਲਾਸ ਪਾਣੀ ਪੁੱਛ ਲੋੋ। ਬਲਕਿ ਟੁੱਟ ਕੇ ਪੈਂਦੇ ਨੇ ਉਦੇ ੱਤੇ ਕਿ ਤੂੰ ਕਿੱਥੇ ਹੈਗਾ ਸੀ ਹਾਲੇ ਤੱਕ ਤੂੰ ਰੋਟੀ ਨੀ ਲੈ ਕੇ ਆਇਆ ਸਾਡੀ ਠੰਡੀ ਹੋ ਗਈ ਇਹ ਹੋ ਗਿਆ। ਬਲਕਿ ਗੁੱਸਾ ਲੜਾਈ ਕਰਕੇ ਉਹ ਲੋਕ ਕੀ ਕਰਦੇ ਨੇ ਕਿ ਰੇਟਿੰਗ ਵੀ ਗੰਦੀ ਦੇ ਦਿੰਦੇ ਨੇ ਵਿਚਾਰੇ ਨੂੰ ਤੇ ਉਹਦੀ ਨੌਕਰੀ ਵੀ ਚਲੀ ਜਾਂਦੀ ਹੈ ਦੱਸੋ?
ਹਾਂਜੀ ਏਦਾਂ ਹੀ ਸਾਡੇ ਵੀ ਹੋਏ ਆ ਇੱਥੇ ਲਾਗੇ ਹੀ ਸਾਡੇ ਵੀ ਇਦਾ ਕਿਸੇ ਨੇ ਕੀਤਾ ਹੈਗਾ ਸੀਗਾ ਮੈਨੂੰ ਪਤਾ ਚੱਲਿਆ ਕਿ ਉਨੂੰ ਤੇ ਬੜੀ ਬੁਰੀ ਤਰੀਕੇ ਕਿਦੇ ਨਾਲ ਉਹਦੇ ਨਾਲ ਵਿਵਹਾਰ ਕੀਤਾ ਕਿ ਹਾਂ ਤੁਸੀਂ ਸਾਡਾ ਖਾਣਾ ਟੈਮ ਤੇ ਨਹੀਂ ਲੈ ਕੇ ਆਏ ਅਸੀਂ ਔਡਰ ਇਸੇ ਕਰਕੇ ਕੀਤਾ ਸੀ ਸਾਡੇ ਕੋਲ ਟੈਮ ਸਰ ਪਹੁੰਚ ਜਾਵੇ ਅਗਲਾ ਬੰਦਾ ਰਿਕੁਐਸਟ ਕਰ ਰਿਹਾ ਸੀਗਾ ਕਿ ਨਹੀਂ ਮੈਨੂੰ ਨਾ ਦੇਰ ਹੋ ਗਈ। ਟ੍ਰੈਫਿਕ ਬਹੁਤ ਸੀਗਾ ਹੁਣ ਟ੍ਰੈਫਿਕ ਹੋ ਜਾਏਗਾ ਤੇ ਤੇ ਗੱਲ ਸਮਝ ਨੀ ਚਾਹੀਦੀ ਕੋਈ ਸਾਹਮਣੇ ਵਾਲਾ ਕਹਿ ਰਿਹਾ ਕਿ ਟ੍ਰੈਫਿਕ ਕਹਿ ਰਹੇ ਨਹੀਂ ਝੂਠ ਬੋਲਦੇ ਹੋ ਤੁਸੀਂ ਲੋਕ ਸ ਆਪਣੇ ਪੈਸੇ ਬਣਾਣ ਦੇ ਚੱਕਰ ਚ ਹੁਣ ਅਸੀਂ ਖਾਣਾ ਨਹੀਂ ਲਵਾਂਗੇ ਤੇ ਤੁਸੀਂ ਵਾਪਸ ਲੈ ਜਾਓ। ਬੜਾ ਕੁਛ ਉਨੂੰ ਬੋਲਿਆ ਬੇਚਾਰਾ ਇੰਨਾ ਪਰੇਸ਼ਾਨ ਹੋ ਗਿਆ ਕਿ ਇਸ ਤਰੀਕੇ ਨਾਲ ਕਿ ਕਿਸ ਤਰੀਕੇ ਨਾਲ ਤੁਸੀਂ ਗੱਲਾਂ ਕਰਦੇ ਹੈਗੇ ਹੋ ਉਹ ਵਿਚਾਰਾ ਰਿਕੁਐਸਟ ਵੀ ਕਰਿਆ ਮੇਨੂੰ
ਇੰਨਾ ਕੰਮ ਕਰਕੇ ਥੱਕ ਟੁੱਟ ਕੇ ਸਵੇਰ ਤੋਂ ਪਤਾ ਨੀ ਕਿੰਨੀ ਡਿਲੀਵਰੀਆਂ ਕਰਦੇ ਨੇ ਆ ਲੋਕੀ ਤੇ ਇੱਕ ਬੰਦਾ ਵੀ ਅਗਰ ਪਿਆਰ ਨਾਲ ਗੱਲ ਕਰ ਲਏ ਜਾਂ ਹਾਲ ਚਾਲ ਪੁੱਛ ਲਏ ਕਿ ਤੁਸੀਂ ਰੋਟੀ ਰੋਟੀ ਖਾਧੀ ਟਾਈਮ ਨਾਲ ਕਿਉਂਕਿ ਉਹ ਲੋਕ ਸਾਡੀ ਰੋਟੀ ਦੇ ਟਾਈਮ ਤੇ ਪਹੁੰਚਾ ਰਹੇ ਨੇ ਬਟ ਉਹਦੇ ਵਿੱਚ, ਉਹਨਾਂ ਨੇ ਰੋਟੀ ਖਾਧੀ ਕਿ ਨਹੀਂ, ਖਾਧੀ ਉਹਨਾਂ ਨੂੰ ਪੁੱਛਣ ਵਾਲਾ ਕੌਣ ਹੈ। ਤੇ ਕਰ ਤੇ ਆਪਣੇ ਘਰ ਵਾਸਤੇ ਰਹੇ ਨੇ ਨਾ, ਆਪਣੇੇ- ਬੱਚਿਆਂ ਵਾਸਤੇ ਹੀ ਕਰ ਰਹੇ ਨੇ। ਥੋੜਾ ਬਹੁਤ ਤੇ ਇਨਸਾਨੀਅਤ ਦਿਖਾਣੀ ਪੈਣੀ ਹੈ। ਬਲਕਿ ਅੱਜ ਕੱਲ ਦੇ ਲੋਕੀ ਤੇ ਬਿਲਕੁਲ ਹੀ, ਸਿਵਿਕ ਸੈਂਸ ਹੈ ਹੀ ਨਹੀਂ ਹੈ। ਬਿਲਕੁਲ, ਮਤਲਬ ਐਵੇਂ ਲੜਨ ਨੂੰ ਪੈ ਜਾਂਦੇ ਨੇ, ਜਿਵੇਂ ਬਸ ਥੋੜੇ ਜਿਹੇ ਪੈਸੇ, ਵਾਸਤੇ- ਤੇ ਤੁਸੀਂ ਉਹ ਬੰਦੇ ਨੂੰ ਖ਼ਰੀਦ ਲਿਆ ਹੋਏ। ਬਈਆ ਉਹ ਵੀ ਬੰਦਾ ਹੈ। ਤੁਸੀਂ ਉਹਦੇ ਬਾਰੇ ਸੋਚ- ੋ ਉਹਦੀ ਵੀ ਫੈਮਲੀ ਹੈ। ਤੁਸੀਂ ਉਹਦੀ ਰੇਟਿੰਗ ਖ਼ਰਾਬ ਦਓਗੇ ਤੇ, ਬਾਈ ਕੰਪਨੀ ਵਾਲੇ ਤੇ- ਕੱਢ ਹੀ ਦੇਣਗੇ ਨਾ। ਉਹ ਥੋੜੀ ਨਾ ਤਰਸ ਖਾਣਗੇ ਉਹਦੇ ਉੱਤੇ। ਬਟ ਤੁਹਾਡੀ ਇੱਕ, ਜਿੰਮੇਦਾਰੀ ਬਣਦੀ ਹੈ। ਕਿ ਨਹੀਂ ਥੋੜਾ ਬਹੁਤ ਤੇ ਉਹਨੂੰ ਸਾਥ ਦੋ, ਕੁਛ ਨਹੀਂ ਤੇ, ਪਾਣੀ ਪੁੱਛ ਲੋੋ ਬੇਚਾਰੇ ਨੂੰ, ਅਗਰ ਗਿੱਲਾ ਹੋ ਗਿਆ। ਮੀਂਹ- ਤੇ ਮੀਂਹ ਤੇ ਤੁਹਾਡੀ ਰੋਟੀ ਲੈ ਕੇ ਆਇਆ। ਬ- ਬਰਸਾਤ ਇੰਨੀ ਜ਼ਿਆਦਾ ਹੋ ਰਹੀ ਹੈ। ਤੇ ਘੱਟ ਤੋਂ ਘੱਟ ਉਹਨੂੰ ਘੱਟ ਤੋਂ ਘੱਟ ਟੋਵਲ ਹੀ ਦੇ ਦੋ। ਕੇ ਆਪਣੇ, ਆਪਣੇ ਪਿੰਡਾਂ ਹੀ ਪੋਚ ਲਏ। ਕੁਛ ਨਹੀਂ ਤੇ, ਬਿਮਾਰ ਨਾ ਹੋਏ ਮੈਂ ਤੇ ਦੇਖ। ਖਿਆ ਬਹੁਤ ਜ਼ਿਆਦਾ ਡਿਲੀਵਰੀ ਬੋਆਏ ਬਿਮਾਰ ਹੁੰਦੇ ਨੇ। ਖੰਘਦੇ ਰਹਿੰਦੇ ਨੇ, ਬੁਖਾਰ ਚੜੇਆ ਤਾਂ ਵੀ ਕੰਮ ਕਰ ਰਹੇ ਨੇ। ਕਿਉਂ ਕਰ ਰਹੇ ਨੇ ਬਈ, ਪੈਸੇ ਕਮਾਉਣ ਵਾਸਤੇ ਹੀ ਕਰ ਰਹੇ ਨੇ। ਤੇ ਆਪਾਂ ਥੋੜਾ ਜਿਹਾ ਅਗਰ ਉਹਨਾਂ ਦਾ ਸਾਥ ਦੇ ਦੇਈਏ ਤੇ, ਬਾਈ ਉਹਨਾਂ ਦਾ ਕੀ ਜਾਏਗਾ। ਬਟ ਅੱਜ ਕੱਲ ਕਿੱਥੇ ਕੋਈ, ਕਿਸੇ ਦੇ ਬਾਰੇ ਸੋਚਦਾ ਇੰਨਾ।
ਹਾਂਜੀ, ਇਹ ਗੱਲ ਤਾਂ ਸਹੀ ਹੈਗੀ ਆ। ਹੁਣ- ਕਈ ਵਾਰੀ ਅਸੀਂ ਮੰਗਵਾਉਂਦੇ ਹੈਗੇ ਆ। ਲੇਟ ਨਾਈਟ ਜਾਂ ਇਦਾਂ ਹੀ। ਥੋੜਾ ਟਾਈਮ ਹੋ ਜਾਂਦਾ ਹੈਗਾ ਹੈ। ਗਿਆਰਾਂ, ਬਾਰਾਂ ਵਜੇ ਤੱਕ ਤੇ, ਫੇਰ ਅਸੀਂ ਅ ਕਈ ਵਾਰੀ ਔਡਰ ਕਰ ਲਣੀ ਦਾ ਹੈ, ਤੇ ਉਹਨਾਂ ਨੂੰ ਕਹਿ। ਤੇ ਅਗਲਾ ਬੰਦਾ ਵੀ ਕਹਿੰਦਾ ਹੈਗਾ ਕਿ ਹਾਂਜੀ ਤੁਹਾਡੇ ਕੋਲ ਪਹੁੰਚ ਜਾਏਗਾ। ਤੁਸੀਂ ਵੇਟ ਕਰਲੋ, ਜਾਂ ਕੋਈ ਟ੍ਰੈਫਿਕ ਚ ਹੁੰਦਾ ਹੈ ਤੇ, ਉਹ ਦੱਸ ਦਿੰਦਾ ਹੈ ਕਿ, ਤੁਸੀਂ ਵੇਟ ਕਰ ਲੋ ਤੁਹਾਡੇ ਕੋਲ ਅਸੀਂ ਪਹੁੰਚਦੇ ਹੈਗੇ ਹੈ। ਸੀ ਕਦੀ ਗੁੱਸਾ ਨੀ ਕੀਤਾ ਕਿ, ਠੀਕ ਹੈ ਏ ਸਾਨੂੰ ਵੀ ਪਤਾ ਸੜਕ ਤੇ ਜਿਹੜਾ ਬੰਦਾ ਨਿਕਲਿਆ ਹੈ। ਪਹੁੰਚ ਹੀ ਜਾਏਗਾ, ਕਿਤੇ ਨਾ ਕਿਤੇ ਕਦੀ ਟ੍ਰੈਫਿਕ ਹੁੰਦਾ ਹੈ। ਕੁਛ ਹੁੰਦਾ ਹੈ। ਬੰਦਾ ਰਹਿ ਹੀ ਜਾਂਦਾ ਹੈਗਾ। ਪਰ, ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਹੈ। ਦਸ ਪੰਦਰਾਂ ਮਿੰਟ ਜਾਂ ਅੱਧਾ ਘੰਟੇ ਚ ਕਈ ਹੁੰਦਾ ਐ ਨਾ ਕਿ ਅੱਧੇ ਘੰਟੇ ਚ ਨਈਂ ਪੌਚਿਆ ਤੇ ਓ ਵਾਪਿਸ ਕਰ ਦਿੰਦੇ ਹੈਗੇ ਨੇ। ਤਦੀ ਤੇ ਕਾਲ ਕਰਕੇ ਪੁੱਛ ਲੈਂਦੇ ਨੇ, ਜਦੋਂ ਦੇਰ ਹੋ ਰਹੀ ਹੁੰਦੀ ਹੈ। ਤੇ ਕਹਿੰਦੇ ਤੁਸੀਂ ਵਾਪਸ ਤੇ ਨੀ ਕਰਨਾ। ਜੇ ਤੁਸੀਂ ਵਾਪਸ ਕਰਣਾ ਤੇ ਸਾਨੂੰ ਪਹਿਲੇ ਦੱਸ ਦੋ, ਮੈਂ ਕਿਆ ਨਹੀਂ ਮੈਨੂੰ। ਕੋਈ ਐਸਾ ਇਸ਼ੂ ਨਹੀਂ ਹੈਗਾ। ਤੁਸੀਂ ਆਓ। ਅਸੀਂ ਅ ਆਪਣਾ ਔਡਰ ਲੈਣ ਵਸਤੇ ਬੈਠੇ ਹਾਂ, ਕੋਈ ਨੀ ਜਿਥੇ ਦਸ ਮਿੰਟ ਹੋਰ ਸਹੀ, ਕੋਈ ਗੱਲ ਨੀ।
ਹਾਂਜੀ, ਉਹੀ ਤੇ ਗਾੱਲ ਹੈ ਨਾ ਹੁਣ ਤੁਸੀਂ ਖੁਦ ਸੋਚੋ ਤੁਸੀਂ ਆਪਣੇ ਆਪ ਨੂੰ ਉਹਨਾਂ ਦੀ ਜਗਾ ਰੱਖ ਕੇ ਦੇਖੋ ਤੁਸੀਂ ਅਗਰ ਕਿ- ਥੇ ਨਿਕਲੇ ਹੋ ਘਰੋ ਬਾਹਰ ਕੰਮ ਵਾਸਤੇ। ਹੁਣ ਤੁਸੀਂ ਟਾਈਮਲੀ ਨਹੀਂ ਪਹੁੰਚੇ, ਤੇ ਤੁਹਾਡਾ ਬੋਸ ਤੁਹਾਡੇ ਉੱਤੇ ਚਿਲਾਏਗਾ ਤੁਹਾਨੂੰ ਕਿਵੇਂ ਲੱਗੇਗਾ। ਤੁਹਾਡਾ ਸਾਰਾ ਦਿਨ ਖ਼ਰਾਬ ਜਾਂਦਾ ਹੈ ਨਾ। ਇਸ ਤਰਾਂ ਹੀਂ ਉਹ ਵੀ ਨੇ। ਕਿ ਬਈ ਕਸਟਮਰ ਤੇ ਉਹਨਾਂ ਦੇ ਵਾਸਤੇ ਹੈ ਹੀ ਹੈ। ਪਰਮਾਤਮਾ ਹੀਏ ਕਸਟਮਰ ਉਹਨਾਂ ਦੇ ਵਾਸਤੇ। ਫੇਰ ਤੇ ਤੁਸੀਂ ਉਹਨਾਂ ਦੀ ਗੱਲ, ਅਗਰ ਅ ਤੁਸੀਂ ਉਹਨਾਂ ਨੂੰ ਟੁੱਟ ਕੇ ਪੈ ਰਹੇ ਹੋ, ਕੁੱਛ ਕਹਿ ਰਹੇ ਹੋ, ਤੇ ਫਿਰ। ਉਹਨਾਂ ਦਾ ਵੀ ਤੇ ਦਿਨ ਖ਼ਰਾਬ ਜਾਏਗਾ ਨਾ, ਫੇਰ। ਕਿੱਥੋਂ ਉਹਨਾਂ ਨੂੰ ਜੋਸ਼ ਆਏਗਾ। ਹਰੇ ਇੱਕ ਇਨਸਾਨ ਪਿਆਰ ਦਾ ਭੁੱਖਾ ਹੈ ਯਾਰ, ਅਗਰ ਤੁਸੀਂ ਥੋੜਾ ਜਿਹਾ ਪਿਆਰ ਨਾਲ ਗੱਲ ਕਰ ਲਓ। ਤੇ ਵਧੀਆ ਹੈ। ਬਲਕਿ ਮੈਂ ਤੇ ਦੇਖਿਆ ਇਹ ਵੀ ਹੈ ਕਿ ਇੱਕ ਤਾਂ ਮੈਂ ਕੇਸ ਸੁਣਿਆ ਸੀ। ਕਿ ਇੱਕ ਕਿਸੇ ਨੇ ਓ ਡਿਲੀਵਰੀ ਬੋਆਏ ਉੱਤੇ ਕੇਸ ਕਰ ਦਿੱਤਾ ਕੀ ਉਹਨੇ ਦੇ ਨਾਲ ਬਦਤਮੀਜ਼ੀ ਕੀਤੀ, ਉਹ ਬੇਚਾਰੇ ਦਾ ਨੌਕਰੀ ਤੇ ਨੌਕਰੀ ਤੇ ਗਈ, ਗਈ। ਉਹਦੀ ਬਦਨਾਮੀ ਵੀ ਬੜੀ ਹੋਈ, ਫੇਰ ਵਿਚਾਰੇ ਦਾ ਪਰ ਹੁਣ, ਹੁਣ ਬਦਨਾਮੀ ਤੇ ਹੋਈ ਗਈ ਹੈ ਨਾ। ਹਾਂਜੀ ਬਦਨਾਮੀ ਤੇ ਉਹਦੀ ਹੋਈ ਗਈ ਏ ਨਾ ਹੁਣ ਤੇ ਹੁਣ ਉਹ ਥੋੜ੍ਹੀ ਨਾ ਵਾਪਿਸ ਆਏਗੀ ਉਹੀ ਐ ਲੋਕਾਂ ਨੂੰ ਬਿਲਕੁਲ ਕਹਿ ਲਓ ਕਿ ਤਮੀਜ਼ ਨਹੀਂ ਹੈ ਬਿਲਕੁਲ ਨਹੀਂੀ ਸੋਚਦੇ ਨੇ ਕਿ ਅਗਰ ਤੁਸੀਂ ਉਹਦੀ ਜਗ੍ਹਾ ਹੋਗੇ ਤੇ ਤੁਹਾਡੇ ਨਾਲ ਕੋਈ ਇਸ ਤ੍ਹਾਂ ਦੀ ਚੀਜ਼ ਕਰਦੇ ਕਿ ਤੁਹਾਨੂੰ ਕਿਵੇਂ ਲੱਗੇਗਾ ਬਟ ਨਹੀਂ ਇਹ ਲੋਕ ਤੇ ਮਸ਼ੀਨ ਸਮਝਦੇ ਨੇ ਡਿਲੀਵਰੀ ਬੋਆਏ ਲੋਕਾਂ ਨੂੰ
ਐਵੇਂ ਤੇ ਨਹੀਂ ਕਰਨਾ ਚਾਹੀਦਾ ਉਹ ਵੀ ਇਨਸਾਨ ਹੀ ਹੈਗਾ ਹੈ ਵੀ ਇਨਸਾਨੀਅਤ ਨਾ ਤੇ ਤੁਸੀਂ ਇਹਨਾਂ ਤੇ ਕਰ ਹੀ ਸਕਦੇ ਹੋ ਕੋਈ ਆਪਣੀ ਘਰੋਂ ਬਾਹਰ ਅਗਰ ਕੋਈ ਨਿਕਲਦਾ ਹੈਗਾ ਤੇ ਆਪਣੀ ਰੋਜ਼ ਰੋ ਰੋਟੀ ਕਮਾਉਣ ਵਾਸਤੇ ਹੀ ਨਿਕਲਦਾ ਹੈਗਾ ਹਨਾ
ਤੇ ਕਿਸੇ ਨੂੰ ਸ਼ੌਂਕ ਥੋੜੀ ਨਾ ਹੁੰਦਾ ਐਵੇਂ ਸਾਰਾ ਸਾਰਾ ਦਿਨ ਧੁੱਪ ਹੋਵੇ ਮੀਂਹ ਪੈ ਰਿਹਾ ਹੋਵੇ ਠੰਡ ਹੋਵੇ ਤੇ ਬਾਹਰ ਨਿਕਲ ਕੇ ਕੰਮ ਕਰੇ ਹਰ ਕਿਸੇ ਨੂੰ ਆਰਾਮ ਚੰਗਾ ਲੱਗਦਾ ਹੈਗਾ ਪਰ ਏਦਾਂ ਥੋੜ੍ਹੀ ਨੀ ਕਰਨਾ ਚਾਹੀਦਾ ਹੈਗਾ ਬਹੁਤ ਹੀ ਮਾੜੀ ਗੱਲ ਹੈਗੀ ਏ ਏਦਾਂ ਨਹੀਂ ਕਰਨਾ ਚਾਹੀਦਾ ਹੈਗਾ
ਹਾਂਜੀ ਸਾਡੇ ਇੱਥੇ ਇੱਕ ਅੰਕਲ ਆਉਂਦੇ ਨੇ ਡਿਲੀਵਰੀ ਕਰਨ ਉਹ ਬੇਚਾਰੇ ਬਜ਼ੁਰਗ ਨੇ ਲੇਕਿਨ ਕਰ ਰਹੇ ਨੇ ਡਿਲੀਵਰੀ ਫੇਰ ਵੀ ਉਹ ਬਲਕਿ ਕੇਹ ਦਿੰਦੇ ਨੇ ਕਿ ਬੇਟਾ ਥੋੜਾ ਥੱਲੇ ਆ ਕੇ ਲੈ ਜੋ ਸਮਾਨ ਕਿਉਂਕਿ ਮੈਂ ਸੀੜੀਆਂ ਨੀ ਸਕਦਾ ਤੇ ਇਸ ਏਸਤ੍ਹਾਂ ਕੋਈ ਰਿਕੁਐਸਟ ਕਰਦਾ ਹੈ ਤਾਂ ਵੀ ਲੋਕ ਕਿ ਪਿੱਛੇ ਪੈ ਜਾਂਦੇ ਨੇ ਟੁੱਟ ਕੇ ਪੈਂਦੇ ਨੇ ਨਹੀਂ ਤੁਹਾਡਾ ਤੇ ਕੰਮ ਹੈ ਤੁਹਾਨੂੰ ਤੇ ਕਰਨਾ ਹੀ ਕਰਨਾ ਏ ਆਪਾਂ ਕਿਉ ਥੱਲੇ ਆਈਏ ਤੁਸੀਂ ਉੱਤੇ ਆਓ ਜਦੋਂ ਮੇਰੇ ਕੋਲ ਆਉਂਦੇ ਨੇ ਤੇ ਮੈਂ ਤੇ ਖੁਦ ਹੀ ਕੈ ਦਿੰਦੀ ਹਾਂ ਅੰਕਲ ਤੁਸੀਂ ਵੇਟ ਕਰੋ ਆਪਾਂ ਥੱਲੇ ਆ ਜਾਂਦੇ ਨਾ ਤੁਸੀਂ ੳਤੇ ਨਾ ਚੜਿਓ ਬਲਕਿ ਅੰਕਲ ਖੁਦ ਪੁੱਛਦੇ ਨੇ ਰੋ ਟੀ ਪਾਣੀ ਦਾ ਰੋਟੀ ਪਾਣੀ ਹੋ ਗਿਆ ਪਾਣੀ ਪੀ ਲਿਆ ਮੈਂ ਬਲਕਿ ਮੈਂ ਵੀ ਪੁੱਛ ਲੈਂਦੀ ਹਾਂ ਅੰਕਲ ਪਾਣੀ ਦੇ ਨੀ ਚਾਹੀਦਾ ਕਿਉਂਕਿ ਇੰਨੀ ਗਰਮੀ ਪੈ ਰਹੀ ਐ ਵਿਚਾਰੇ ਇੰਨੇ ਬਜ਼ੁਰਗ ਨੇ ਸੋਚੋ ਸਿਕਸਟੀ ਪਲੱਸ ਨੇ ਲੇਕਿਨ ਮਜਬੂਰੀ ਹੈਗੀ ਹੈ ਕੰਮ ਕਰਦੇ ਪਏ ਨੇ ਤੇ ਸਭ ਦੀ ਆਪਣੀ ਆਪਣੀ ਮਜਬੂਰੀਆਂ ਹੈਗੀਆਂ ਲੇਕਿਨ ਸਮਝਣਾ ਤੇ ਤੁਹਾਨੂੰ ਲੋਕਾਂ ਨੂੰ ਚਾਹੀਦਾ ਹੈ ਨਾ ਕਿ ਹਮ ਚਲੋ ਠੀਕ ਹੈ ਅਗਰ ਉਹ ਲੋਕ ਕਰ ਰਹੇ ਨੇ ਮਿਹਨਤ ਹਾਂਜੀ
ਤੇ ਚਾਹੀਦਾ ਹੀ ਕੀ ਹੈਗਾ ਹੈ ਪਰ ਅੱਜ ਕੱਲ ਦਾ ਮਾਹੌਲ ਏਦਾਂ ਦਾ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਸਮਝ ਲਈਏ ਕਹਿ ਰਹੇ ਕੋਈ ਕੰਮ ਕਰ ਰਿਹਾ ਹੈ ਤੇ ਬਸ ਨੂੰ ਨੌਕਰ ਹੀ ਸਮਝ ਲੋ ਕਿਸੇ ਤਰੀਕੇ ਨਾਲ ਦੇਖਿਆ ਜਾਏ ਤੇ ਹਰ ਬੰਦਾ ਕੋਈ ਨਾ ਕੋਈ ਕੰਮ ਕਰ ਹੀ ਰਿਹਾ ਹੈਗਾ ਕਿਸੇ ਨਾ ਕਿਸੇ ਦੇ ਅੰਡਰ ਪਰ ਏ ਫੂਡ ਡਿਲੀਵਰੀ ਬੋਏ ਜਿਹੜੇ ਹੁੰਦੇ ਨੇ ਇਹਨਾਂ ਨੂੰ ਤੇ ਅੱਛਾ ਟ੍ਰੀਟ ਨਹੀਂ ਕਰਦੇ ਕਈ ਅੱਛਾ ਵੀ ਕਰਦੇ ਨੇ ਐਸਾ ਨਹੀਂ ਏ
ਹਾਂਜੀ ਲੇਕਿਨ ਜ਼ਿਆਦਾਤਰ ਅਗਰ ਹਾਂ ਕਿ ਲੇਟ ਹੋ ਜਾਂਦਾ ਤੇ ਹਾਂਜੀ ਲੇਟ ਹੋ ਜਾਂਦਾ ਤੇ ਇਕਦਮ ਟੁੱਟ ਕੇ ਪੈਂਦੇ ਨੇ ਹਲੇ ਤੇ ਮੈਂ ਤੇ ਇਹ ਵੀ ਬ ਸਾਥ ਹੋਈ ਕੁੱਛ ਹੋਈ ਤੁਸੀਂ ਬਲਕਿ ਕੋਈ ਵੀ ਸਮਾਨ ਡਿਲੀਵਰ ਤੁਹਾਡੇ ਘਰ ਕਰਨ ਆਇਆ ਡਲੀਵਰ ਕਰਨ ਆਇਆ ਕੁਛ ਵੀ ਆਇਆ ਤੇ ਅਗਰ ਤੁਸੀਂ ਉਹਨਾ ਨੂੰ ਥੈਂਕ ਯੂ ਕਹਿ ਦਿਓ ਨਾ ਉਹ ਬੇਾਰੇ ਅੱਗੋਂ ਥੈਂਕ ਯੂ ਕਹਿ ਕੇ ਜਾਂਦੇ ਨੇ ਉਹ ਨੂੰ ਕੀ ਪਈ ਏ ਨਾ ਕੈਣ ਲੇਕਿਨ ਉਹ ਅਗਰ ਆਪਾਂ ਰਿਸਪੈਕਟ ਹਾਂਜੀ ਆਪਾਂ ਰਿਸਪੈਕਟ ਦੇ ਰਹੇ ਹਾਂ ਤੇ ਉਹ ਵੀ ਰਿਸਪੈਕਟ ਦੇਣਗੇ ਸਿੰਪਲ ਜੀ ਗੱਲ ਏਆ ਹੁਣ ਸੋਚੋ ਕਿੰਨੀ ਔਨਲਾਈਨ ਡਿਲੀਵਰੀ ਐਪਸ ਆ ਗਈਆਂ ਨੇ ਜਿਦੇ ਵਿੱਚ ਚ ਰੋਟੀਆਂ ਰੋਟੀ ਬਹੁਤ ਸਾਰੀ ਚੀਜ਼ਾਂ ਤੁਹਾਨੂੰ ਘਰੇ ਡਿਲੀਵਰ ਹੋ ਜਾਂਦੀਆਂ ਨੇ ਘੱਟ ਦਸ ਦਸ ਮਿੰਟ ਦੇ ਅੰਦਰ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਨੇ ਤੇ ਬਈ ਉਹ ਲੋਗ ਵੀ ਤਾਂ ਪੂਰੀ ਕੋਸ਼ਿਸ਼ ਕਰ ਰਹੇ ਨੇ ਨਾ ਕਿ ਦਸ ਮਿੰਟ ਦੇ ਅੰਦਰ ਸਮਾਨ ਪਹੁੰਚ ਜਾਏ ਤਾਂ ਤੁਸੀਂ ਵੀ ਥੋੜੀ ਜਿਹੀ ਕੋਸ਼ਿਸ਼ ਕਰਕੇ ਥੋੜਾ ਜਿਹਾ ਪਿਆਰ ਨਾਲ ਕਿਸੇ ਨਾਲ ਗੱਲ ਕਰਲੋ ਤੁਹਾਡੀ ਉਹ ਤਾਂਕੀ ਉਹਦਾ ਵੀ ਦਿਨ ਬਣ ਜਾਏ ਤੇ ਉਦੋਂ ਉਹ ਵੀ ਖੁਸ਼ ਹੋ ਕੇ ਆਪਣੇ ਘਰ ਜਾਏ ਮਨਾਓ ਇੱਥੋਂ ਵੀ ਦੁਖੀ ਵੈਸਰ੍ਹਾਂ ਤੇ ਦੁਖੀ ਹੈ ਹੀ ਸਾਰਾ ਦਿਨ ਕਿ ਹਾਂ, ਚੱਲ ਇੱਥੇ ਸਮਾਨ ਪਹੁੰਚਾਉਣਾ, ਉੱਥੇ ਸਮਾਨ ਪਹੁੰਚਾਉਣਾ ਉਹੀ ਹੈ ਸੋਚਦੇ ਨੀ ਹੈ ਅੱਜ ਕੱਲ ਲੋਕੀ।
ਹਾਂਜੀ। ਹਾਂਜੀ, ਅੱਛਾ ਚੰਗਾ ਮੈਂ ਤੁਹਾਡੇ ਨਾਲ ਫਿਰ ਗੱਲ ਕਰਾਂਗੀ ਮੇਰਾ ਔਡ ਰ ਆ ਗਿਆ ਹੈਗਾ ਮੈਨੂੰ ਮੈਸੇਜ ਆ ਰਿਹਾ ਹੈਗਾ ਜ ਮੈਂ ਵੀ ਬਾਹਰ ਜਾ ਕੇ ਦੇਖਾ ਅਗਲਾ ਬੰਦਾ ਦਾ ਖੜਾ ਹੋਏਗਾ ਹਾਂਜੀ, ਚਲੋ ਸਤਿ ਸ੍ਰੀ ਅਕਾਲ।
ਜੀ ਸਤਿ ਸ਼੍ਰੀ ਅਕਾਲ।
ਹਾਂ